ਹਾਂਜੀ ਸਤਿ ਸ਼੍ਰੀ ਅਕਾਲ ਹਾਂ ਹੋਰ ਕਿਵੇਂ ਆ।
ਬਸ ਵਧੀਆ।
ਹੋਰ ਕੀ ਕਰ ਰਹੇ ਸੀ।
ਮੈਂ ਸੋ ਸੋਣ ਲੱਗੇ ਸੀ। ਤਿਆਰੀ ਸੋਣ ਦੀ ਹੂੰ। ਬਸ ਲਾਈਟ ਚਲੇਗੀ ਇੱਕੋ ਦਮ ਤੇ ਹਾ।
ਅੱਛਾ ਜੀ ਲੈਟ ਚਲੇਗੀ ਜੀ ਤੁਹਾਡੇ
ਚਲੇਗੀ ਲਾਈਟ ਤੋਂ ਬਿਨਾ ਨੀਂਦ ਹੀ ਨਹੀਂ ਆਉਣੀ
ਹਾਂ ਲਾਈਟ ਬੜਾ ਤੰਗ ਕਰਦੀ ਏ ਸਾਡੇ ਵੀ ਇੱਥੇ ਦੋ ਵਾਰੀ ਗਈ ਲੇਕਿਨ ਨਾਲੋਂ ਨਾਲ ਆ ਗਈ।
ਇਥੇ ਹੁਣ ਗਈ ਵੀ ਹੈ ਪਤਾ ਨੀ ਇਸ ਟਾਈਮ ਤੇ ਜਾਂਦੀ ਹੋਈਏ ਕੱਟ ਲੰਬਾ ਹੀ ਲੱਗ ਜਾਂਦਾ ਇਹਨੇ
ਅੱਛਾ ਫੇਰ ਇਹੀ ਹੋ ਏਸ ਟਾਈਮ ਨੀਂਦਰ ਦੀ ਟੈਮ ਹੁੰਦਾ ਤੇ
ਹਾਂ ਹੋਰ ਸੁਣਦੇ ਨੀ ਬੱਚੇ ਵੀ ਨੀ ਸੁਣਦੇ ਫੇਰ ਜਦ ਤੱਕ ਲਾਈਟ ਨੀ ਹੈਗੀ। ਸੋਣਗੇ ਵੀ ਹਾਂ
ਬਰਸਾਤ ਵੀ ਨੀ ਆਈ।
ਨਾ ਰਾਤ ਦੇ ਟਾਈਮ ਬੜੀ ਜਿਆਦਾ ਗਰਮੀ ਲੱਗਦੀ ਏ। ਕੁਟਾ ਚ ਵੀ ਬਾਹਰੋਂ ਹਵਾ ਕੋਈ ਆਉਂਦੀ ਨੀ ਹੈ, ਚਦੇ ਹੁੰਦੇ।
ਅੱਛਾ-ਅੱਛਾ, ਹਾਂ ਵੀ ਤੁਹਾਡੇ ਉਹ ਫਲੈਟ ਵਗੈਰਾ ਨਾ ਫਲੈਟ। ਚ ਤੇ ਫਿਰ ਮਤਲਬ ਹੁਣ ਆਪਣੇ ਤਾਂ ਖੁੱਲ।
ਕਿਉਂਕਿ ਰਾਤ ਦਾ ਟਾਈਮ ਹੁੰਦਾ, ਮੱਛਰ ਮੁੱਛਰ ਆਉਂਦੇ, ਸੀ ਗੇ ਸਾਰੇ ਬੂਹੇ ਦਰਵਾਜ਼ੇ ਸਭ ਬੰਦ ਕਰਦੀ।
ਚਲੋ, ਇਨਵੇਟਰ ਵਗੈਰਾ ਤੇ ਫਿਰ ਪੱਖੇ ਤੇ ਏਸੀ।
ਪੱਖਾ ਤੇ ਚੱਲਦਾ ਨਾ ਪੱਖੇ ਤਾਂ ਨੀਂਦ ਨਹੀਂ ਆਉਂਦੀ ਉਹ ਆਦਤ ਪਈਦੀ ਹੁੰਦੇ। ਇਦੇ ਨਾਲ ਨੀਦ ਆਦੀ ਕਿਥੇ
ਹਾਂਜੀ ਹਾਂਜੀ ਉਹ ਤਾਂ ਇਹੀ ਹੈ ਆਦਤਾਂ ਖ਼ਰਾਬ ਹੋ ਗਈਆਂ ਸਾਡੀਆਂ। ਏਸੀ ਨਾ ਏਸੀ ਕਰਕੇ ਹੂੰ
ਓਦਾਂ ਚਲੇ ਜਾਏ, ਵਿੱਚ ਫੇਰ ਨੀ ਪਤਾ ਚੱਲਦਾ ਸੁੱਤੇ ਹੋਏ।
ਹਾਂ ਜੇ ਨੀਂਦਰ ਗਹਿਰੀ ਆਜੇ, ਨਾ ਫੇਰ ਨਹੀਂ ਪਤਾ ਲੱਗਦਾ ਤੇ ਹੂੰ, ਹੋਰ ਮੈਂ ਫੋਨ ਕੀਤਾ। ਮੈਂ ਕਿਹਾ, ਤੁਹਾਡੀ ਤੁਸੀਂ ਡਰੈਸਾਂ ਵਗੈਰਾ ਬਹੁਤ ਵਧੀਆ ਪਾਉਂਦੇ ਹੋ ਸੂਟ। ਤੇ ਮਤਲਬ ਤੁਸੀਂ ਰੇਡੀਮੇਡ ਲੈਂਦੇ ਹੋ ਜਾਂ, ਮਤਲਬ ਸਟਿਚਿੰਗ ਵਗੈਰਾ ਕਰਵਾਉਂਦੇ ਹੋ?
ਅੱਛਾ ਤੇਰਾ ਹੁੰਦਾ, ਕਿ ਕਿਸ ਟਾਈਮ ਰੇਡੀਮੇਡ ਵੀ ਲੈ ਲਈ ਦੀ ਸਟਿਚ ਵੀ ਕਰਾ ਲਈਦੀ ਹੈ।
ਰੇਡੀਮੇਡ ਅਗਰ ਕੋਈ ਜ਼ਿਆਦਾ ਹੀ ਪਸੰਦ ਆਇ ਤਾਂ ਹੀ ਲਈਦਾ ਨੀ ਧੋਨੇ ਕਿੰਨੀਆਂ ਦੁਕਾਨਾਂ ਘੁੰਮਣੀਆਂ ਪੈਂਦੀਆਂ, ਇਨੀ ਜਲਦੀ ਪਸੰਦ ਹੀ ਨੀ ਆਉਂਦਾ।
ਹਾਂ ਉਹ ਤੇ ਹੈ, ਇੱਕ ਦੁਕਾਨ ਤੋਂ ਨੀ ਆਪਾਂ ਲੈ ਸਕਦੇ ਮਤਲਬ ਸਾਨੂੰ ਆਪਾਂ ਘੁੰਮਾਂ ਘੁੰਮਣੇ ਹਾਂ ਵੀ। ਇੱਕ ਦੁਕਾਨ ਤੇ ਦੇਖਿਆ, ਚਲ ਦੂਜੀ ਫੇਰ। ਦੂਸਰੀ ਤੇ ਚਲੇ ਗਈ, ਵੀ ਪਰਮਾਨੈਂਟ ਦੁਕਾਨ ਨੀ ਰੱਖੀ ਦੀ ਕੋਈ।
ਨਹੀਂ ਹੈ, ਤੂੰ ਕਈ ਵਾਰ ਆਉਂਦਾ। ਮਾਲ ਕਈ ਵਾਰ ਨਹੀਂ ਆਉਂਦਾ, ਤੇ ਕਿੰਦੇ ਘੁੰਮ ਘੁੰਮ ਕੇ ਲਈਦੀ ਕਿਸ ਟਾਈਮ ਹਰਾਲੀ ਕਿਸ ਟਾਈਮ। ਬਸ ਜਿੱਥੋਂ ਪਸੰਦ ਆ ਗਈ, ਉੱਥੋਂ ਹੀ ਲੈਣੀ ਆ।
ਹਾਂ ਉਹ ਤਾਂ ਹੈ ਹੀ, ਉਹ ਤੇ ਏਦਾਂ ਹੀ ਹੈ, ਵੀ ਪੈਸੇ ਦੇਣੇ ਤੇ ਚੀਜ਼ ਲੈਣੀ ਜਿੱਥੋਂ ਪਸੰਦ ਆਈ ਉੱਥੋਂ
ਰੇਡੀਮੇਡ ਵੀ ਲੇਲੀ ਦਾ ਕਿਉਂਕਿ, ਪਤਾ ਕੀ ਸਾਡੇ ਇੱਥੇ ਨਾ ਸਟਿਚ ਥੋੜੀ ਮਹਿੰਗੀ ਹੈ। ਨਹੀਂ ਅਗੇ-ਅਗੇ ਸੂਟ ਹੀ ਅਸੀਂ ਸ ਹਜ਼ਾਰ ਦਾ ਲੈ ਰਹੇ, ਹਾਂ ਤੇ ਉਹਦੇ ਉੱਤੇ ਅਸੀਂ ਹਜ਼ਾਰ ਬਾਰਾਂ ਸੌ ਸਵਾਈ ਦੇ ਦਾਂਗੇ ਤੇ ਸਾਨੂੰ ਫਾਇਦਾ ਹੀ ਕੀ ਹੋਇਆ। ਤੇ ਫੇਰ ਜਿਆਦਾ ਸਾਨੂੰ ਇਹ ਹੁੰਦਾ ਕਿ, ਅਸੀਂ ਚੱਲ ਰੇਡੀਮੇਡ ਹੀ ਦੇਖ ਲਈਏਗਾ, ਹਜ਼ਾਰ ਬਾਰਾਂ ਸੌ ਤੱਕ ਹੀ ਕੋਈ ਦੇਖਣਾ ਤੇ ਰੈਡੀਮੇਡ
ਹਾਂ ਚਲ ਫੀਟਿੰਗ ਵਗੈਰਾ ਤਾਂ ਵੈਸੇ ਉਹ ਆਪਣੀ ਦੁਕਾਨਾਂ ਤੇ ਬੈਠੇ ਹੁੰਦੇ ਨੇ ਹਾਂ, ਬੈਠੇ ਹੁੰਦੇ ਨੇ ਉਹਨਾਂ ਨੇ ਬਣਾਏ ਹੁੰਦੇ ਨੇ। ਤੇ ਓਦਾਂ ਵੀ ਆਪਾਂ ਇਨਾ ਤੇ ਕੋਈ ਅਣਜਾਣ ਹੁੰਦਾ ਨੀ। ਘਰ ਬੰਦਾ ਕਰ ਹੀ ਲੈਂਦਾ ਥੋੜੀ ਮੋਟੀ।
ਥੋੜਾ ਬਹੁਤ ਫੇਰ ਲਗਾ ਹੀ ਲੈਂਦਾ ਸੀ, ਨਾ ਤੇ ਉਹ ਲਾ ਲੈਂਦਾ ਹ ਕਰਾ ਲਈ ਦੇ ਵਿੱਚ ਸਟਿਚ ਜੋ ਜੇ, ਵੇ ਜ਼ਿਆਦਾ ਵਧੀਆ ਸੂਟ ਫੇਰ ਉਹ ਤੇ ਫਿਰ ਸਟਿਚ ਹੀ ਕਰਾਈ ਦਾ ਵੀ
ਅੱਛਾ ਹਾਂ ਨੀ ਅੱਛੇ ਲੱਗਦੇ ਆ, ਸੂਟ ਤੁਹਾਡੇ ਪਾਏ ਹੋਏ ਤੇ ਸੂਟ।
ਹੁਣ ਮੈਂ ਦੋ ਲੈ ਕੇ ਵੀ ਆਈ ਸਾਂ ਦੋ ਸੂਟ। ਤਾਂ ਗਈ ਸੀ, ਹੁਣ ਆਪਣੀ ਇੱਧਰ ਤੇ ਘਰ ਤਾਂ ਉਹ ਉਹਨਾਂ ਨੇ ਕਈ ਦੱਸੀ ਸੀ, ਦੁਕਾਨ ਤੇ ਉੱਥੋਂ ਲਿਆਈ ਸੀ, ਉਹਨੂੰ
ਅੱਛਾ, ਮਤਲਬ ਉਹਨਾਂ ਦੀ ਫਿਟਿੰਗ ਅੱਛੀ ਆ ਗਈ ਤੁਹਾਨੂੰ
ਹਾਂ ਉੱਥੇ ਹੀ ਟਰਾਈ ਕੀਤੇ ਸਨ, ਸਹੀ ਆ ਆ ਗਏ ਸੀ। ਤਾਂ ਹੀ ਲ ਉਹ ਬਾਕੀ ਦੇਖੇ ਸਨ ਬਾਕੀ ਨਹੀਂ ਆ ਰਹੇ ਸਨ, ਪਸੰਦ ਆਏ ਸਨ ਇੱਕ ਦੋ ਹੋਰ। ਤੇ ਫਿਰ ਨਾ ਉਹਦੀ ਫਿਟਿੰਗ ਨਹੀਂ ਸੀ ਆ ਰਹੀ ਸੀ।
ਅੱਛਾ,
ਫੇਰ ਉਹ ਨੀ ਲਿੱਤੇ ਨੀ ਹਾਂ, ਬਾਕੀ ਇੱਕ ਹੋਰ ਦੇਖਿਆ ਸੀ। ਅੰਸ਼ ਸੂਟ ਸੀ ਉੱਥੇ ਦੁਕਾਨ ਤੇ ਬੜਾ ਅੱਛਾ ਸੂਟ ਸੀ ਉਹੀ। ਲ ਵੀ ਅੰਬਰੋਇਡਰੀ ਸੀ, ਕਢਾਈ ਸੀ ਤੇ ਉਹ ਕਿੰਨੇ ਦਾ ਸੀ। ਮੈਂ ਦਾਂ ਹੀ ਰੇਟ ਪੁੱਛਣ ਲੱਗ ਮ ਪੁੱਛਿਆ ਤੇ ਉਹ ਪੰਜ ਹਜ਼ਾਰ ਦੇ ਸੂਟ ਨੇ। ਖਾਲੀ ਅਨਸਟਿਚ ਸੂਟ ਸੀ ਖਾਲੀ।
ਹਾਂ ਨਹੀਂ ਲੱਖ, ਲੱਖ ਨਾਲ ਵੀ ਜਿਹੜੀ ਕਢਾਈ ਹੁੰਦੀ ਐ ਨਾ, ਉਹ ਮਤਲਬ ਮਹਿੰਗੇ ਹੁੰਦੇ ਆ ਸੂਟ।
ਸੂਟ ਵੀ ਬੜਾ, ਬੜਾ ਪਿਆਰਾ ਲ ਕਲਰ ਵੀ ਬੜਾ ਅੱਛਾ ਲੱਗ ਰਿਹਾ ਸੀ ਓਦਾ। ਬੜਾ ਅੱਛਾ ਲਾ ਰਿਹਾ ਫੇਰ ਮੈਂ ਲੈ ਚੁੱਕੀ ਸਾਂ ਫੇਰ ਮੈਂ ਇਹ ਕੋਲ ਇਨਾ ਟਾਈਮ ਵੀ ਨੀ ਸੀ ਫੇਰ ਮੈਂ ਜ਼ਿਆਦਾ ਦੇਖ। ਕਿਹਾ ਚਲੋ ਛੋੜੋ, ਫੇਰ ਦੇਖ ਮੈਂ ਕਦੀ ਆਵਾਂਗੇ।
ਆਪਣਾ ਸ਼ੋਪ ਵਗੈਰਾ ਤੇ ਜਾਓ, ਨਾ ਥੋੜਾ ਟੈਮ ਕੱਢ ਕੇ ਜਾਓ ਤੇ ਹਾਂ। ਜੈਂਟਸ ਵਗੈਰਾ ਨੂੰ ਨਾ ਡਾਂਸ ਵਗੈਰਾ
ਉਹ ਨਾਲ ਜਾਂਦੇ ਆ ਉਹਨਾ ਨੂੰ ਹੁੰਦਾ ਉਹ ਬੋਰ ਹੁੰਦੇ ਨੇ।
ਉਹ ਹੋਰ ਹੁੰਦੇ ਨੇ ਜਨਾਨੀਆਂ ਦਾ ਤੁਹਾਨੂੰ ਪਤਾ ਈ ਐ। ਇੱਕ ਘੜਾਉਣ ਗਿਆ ਦੂਜਾ ਕੜਾਉਣਗੀਆਂ ਉਹਨਾਂ ਨੂੰ ਪਸੰਦ ਨੀ ਆਂਦੇ।
ਆਰਾਮ ਨਾਲ ਟਾਈਮ ਲਗਾ ਕੇ ਦੇਖਣਾ ਪੈਂਦਾ। ਹੁਣ ਬੰਦਾ ਟਰਾਈ ਵੀ ਕਰਦਾ ਓਥੇ।
ਹਾਂ ਤੇਹੀ ਫਿਰ ਬੰਦਾ ਕਹਿੰਦਾ ਪੈਸੇ ਲਾਣੇ, ਚੀਜ਼ ਲੈਣੀ ਕੋਈ ਆਪਣੀ ਪਸੰਦ ਦੀ। ਅੱਛੀ ਤਾਂ ਲਈਏ ਨਾ ਫ਼ਿਰ।
ਅ ਵ ਫਿਰ ਮੈਂ ਗਈ ਨੀ ਮੈਂ ਕਿਹਾ ਫਿਰ ਟਾਈਮ ਲੱਗ ਜਾ ਕਰਦੇ, ਕਰਦੇ।
ਹੂੰ
ਉਹ ਰੇਡੀਮੇਡ ਹੀ ਦੇਖੇ ਸਾ। ਰੇਡੀਮੇਟ ਮੈਂ ਹੈਵੀ ਦੇਖੀ ਨੀ, ਹੈਵੀ ਵੀ ਕਾਫੀ ਸਨ ਓਥੇ ਸੂਟ। ਜਿਨਾ ਕਿਸੇ ਨੇ ਆਪਣੇ ਘਰਾਂ ਉਹਦੇ ਲੈਣੇ ਹੋਨ।
ਮੈਰਿਜ ਵਗੈਰਾ ਵਾਸਤੇ
ਸ਼ਾਦੀ ਵਾਸਤੇ ਤਾਂ ਹਾਂ ਤੇ ਉਹ ਅੱਛੇ ਸਨ ਸੂ ਮੈਂ ਵੀਪ ਲੈਣੇ ਨੀ ਸਨ ਮੈ ਫੇਰ ਤੇ
ਹਾਂ ਉਹ ਤੇ ਹੈ ਹੀ ਹੁਣ ਗਰਮੀ ਐ। ਵੈਸੇ ਵੀ ਗਰਮੀ ਹੈ, ਕੋਈ ਮੈਰਿਜ ਵਗੈਰਾ ਆਉਂਦੀ ਹੋਵੇ ਫਰ ਕਹਿੰਦਾ ਬੰਦਾ ਚ ਹੈ ਲੈ ਲਣੇ ਐ ਵੀ।
ਕੋਈ ਪੈਂਦੇ ਹੀ ਨੀ ਜਿਹੜੇ ਪਏ ਓ ਵੀ ਨੀ ਪੈਂਦੇ ਪਏ ਕੱਪੜੇ ਦੇ
ਹਾਂਜੀ, ਅੱਗੇ ਸਾਡੇ ਆਪ ਕੱਲ ਫੰਕਸ਼ਨ ਸੀ। ਤੇ ਅਸੀਂ ਜ ਕਹੇ ਤੇ ਮੈਂ ਉਹ ਬਸ ਸੂਟਾਂ ਦਾ ਹੋ ਗਿਆ ਵੀ ਮੈਂ ਕਿਹਾ ਇਹ ਗਰਮੀਆਂ ਚ ਸੂਟ ਵੀ ਨੀ ਪਾਏ ਜਾਂਦੇ ਤੇ ਗਰਮੀ ਵੀ ਇੰਨੀ ਸੀ ਕੱਲ, ਬੜੀ ਜਿਆਦਾ ਲੇਕਿਨ ਸਾਡੇ ਇੱਧਰਲੇ ਪਾਸੇ ਮੀਂਹ ਨੀ ਆਇਆ ਤੇ ਜਿੰਨਾਂ ਦੇ ਆਪਾਂ ਅਸੀਂ ਗਏ ਸੀ ਓਧਰ ਮੀਂਹ ਆ ਗਿਆ ਤੇ ਉਹਨਾਂ ਨੇ ਵਿਚਾਰਿਆਂ ਨੇ ਟੈਂਟ ਵਗੈਰਾ ਲਗਾਏ ਹੋਏ ਸੀਗੇ। ਤੇ ਉਹਨਾਂ ਨੇ ਫੇਰ ਐਟੇ-ਟੈਮ ਫਿਰ ਨਾਲ ਹੀ ਕੋਈ ਧਰਮਸ਼ਾਲਾ ਸੀ। ਫੇਰ ਉਹਨਾਂ ਨੇ ਫਟਾਫਟ ਉਹ ਵਾਲੀ ਧਰਮਸ਼ਾਲਾ ਕੀਤੀ। ਕਹਿੰਦੇ ਪਰ ਮੀਅ ਉਸ ਉਸ ਤੋਂ ਬਾਅਦ ਮੀਂਹ ਵੀ ਨ ਆਇਆ। ਮੈਂ ਕਿਹਾ ਵਿਚੇਾਰਿਆਂ ਨੂੰ ਧਰਮ
ਹਾਂ ਪੈਸਲਾ
ਹਾਂ ਸਹੀ, ਬਸ ਮਹੂਰਤ ਸੀ, ਨਾ ਉਹਨਾਂ ਦੇ ਘਰ ਦਾ।
ਅੱਛਾ
ਹੂੰ ਤੇ ਫੇਰ ਅਸੀਂ ਗਏ ਸੀਗੇ। ਤੇ, ਬੱਚੇ ਸਗੋਂ ਛੋਟਾ ਮੇਰਾ ਬੱਚਾ ਨਾ, ਬੇਟਾ ਨਾ ਤੇ ਕੋਈ ਗਿਆ ਨੀ ਹਾਂ ਫੇਰ ਕੋਈ ਗਿਆ ਨੀ। ਫੇਰ ਮੈਂ ਕਿਹਾ ਵੀ ਸਾਡੇ ਨਾਲ ਤਾਂ ਕੋਈ ਜਾਓ ਦੂਰ ਐ ਘਰ ਤੇ ਨਾਲੇ ਸਾਨੂੰ ਇੰਨੀ ਗਰਮੀ ਚ
ਚ ਕੋਈ ਜਣ ਦਾ ਨਾਮ ਵੀ ਨੀ ਲ
ਹਾਂ ਕਈ ਕੋਈ ਨੀ ਗਿਆ। ਜਿਹਨੂੰ, ਜਿਹਨੂੰ ਪੁੱਛ ਪੱਛਿਆ ਓ ਕੇਦੇਂ ਨਹੀਂ ਜਾਣਾ ਨਹੀਂ, ਜਾਣਾ ਇੰਨੀ ਗਰਮੀ ਬੱਚੇ ਵੀ ਨੀ ਗਏ। ਫੇਰ, ਅਸੀਂ ਦੋਨੇ ਤਿੰਨ ਜਾਣੇ ਗਏ ਆ ਤੇ ਫੇਰ ਮਤਲਬ ਫੇਰ ਮੈਂ ਕਿਹਾ ਬਈ ਸਾਨੂੰ ਵੀ ਤੂੰ ਹੁਣ ਕਾਰ ਤੇ ਲੈ ਜਾ। ਐਕਿਟਵਾ ਤੇ ਇੰਨੀ ਗਰਮੀ ਲੱਗੇਗੀ। ਤੇ ਫੇਰ ਉਹ ਬੇਟਾ ਕ ਉਹਨ ਨੂੰ ਨਾਲ ਜਾਣਾ ਪੈ ਗਿਆ। ਇਹ ਮੈਂ ਚੱਲਾਂ ਤਾਂ ਹੀ
ਮਨ ਹੀ ਨੀ ਕਰਦਾ ਕਿਧਰੇ ਓਦਾਂ ਨਿਕਲਣ ਤੇ ਬਾਅਰ ਜਾਣ ਤੇ
ਪੈ ਜਾਂਦੇ ਨਾ‌ ਹਾ
ਰਹੇ ਕਿ ਜ ਬੁਲਾਇਆ ਤੇ ਜਾਨਾ ਵੀ ਜ਼ਰੂਰੀ ਹੁੰਦਾ ਹੀ ਹੁੰਦਾ ਉਹੀ ਤਾਂ ਕਰਨਾ ਈ ਹੁੰਦਾ ਤੇ
ਹਾਂ ਫਿਰ ਮੈਂ ਕਿਹਾ ਚੱਲ ਨਹੀਂ। ਤੁਸੀਂ ਜਾਣਾ ਤੇ ਫੇਰ ਹੁਣ ਅਸੀਂ ਤੁਹਾਨੂੰ ਜ਼ਰੂਰੀ ਏ ਜਾਨਾ ਤੇ ਫੇਰ ਬਸ ਬਸ ਕੱਪੜਿਆਂ ਤੋਂ ਹੀ ਹੋ ਜਾਂਦਾ ਨੇ ਵੀ
ਸਮਝ ਨਹੀਂ ਆਂਦਾ ਫੇਰ ਕਿਹੜੇ ਪਾਏ ਕੱਪੜੇ ਬੰਦਾ ਭਾਰੇ ਭਾਰੇ ਨੀ ਪੈਂਦੇ ਫੇਰ ਹਲਕੇ ਹਲਕੇ ਫੇਿਰ ਅੱਛੇ ਨੀ ਲੱਗਦੇ ਧਦੇ
ਸਾਡੇ ਵਰਗਾ ਤਾਂ ਪਾ ਗਿਆ ਉਹਨਾਂ ਦੇ ਆਪਣਾ ਫੰਕਸ਼ਨ ਸੀ ਉਹਨਾਂ ਨੇ ਬੜੇ ਹੈਵੀ ਹੈਵੀ ਸੂਟ ਪਾਏ ਦੇ ਸਿਮਪਲ ਦੇਖ ਕੇ ਕਾਹਲੀ ਪਵੇ ਮੈਂ ਕਿਹਾ ਹਾਏ ਇੰਨੇ ਭਾਰੇ ਹੈਵੀ ਹੈਵੀ ਸੂਟ ਪਾਏ ਦੀ ਇੰਨੀ ਗਰਮੀ ਲੱਗਦੀ ਏ ਤੇ ਕੁਛ ਬਸ ਹਾਂ ਉਹੀ ਏ ਤੇ ਫੇਰ ਬਸ ਨਾਲ ਹੀ ਅਸੀਂ ਫੇਿਰ ਤੇ ਰੁ ਕਹੀ ਨੀ ਗੇ ਆਪਾਂ ਰੋਟੀ ਖਾਈ ਤੇ ਨਾਲ ਦੀ ਨਾਲ ਫਟਾਫਟ ਵਾਪਸ ਆ ਜਾਏ ਮੈਂ ਕਿਹਾ ਚੱਲ ਅਸੀਂ ਨੀ ਰੁਕਣਾ ਹੈਗਾ ਇੰਨੀ ਗਰਮੀ ਚ ਕੌਣ ਰੁਕੇ ਤੇ ਹੁ ਉਹੀ ਹੈ ਨਾ ਸੂਟ ਸਾਨੂੰ ਸੂਟਾਂ ਦਾ ਸਾਨੂੰ ਹੁੰਦਾ ਹਾਂ ਸੂਟਾਂ ਦਾ ਹੈਗਾ ਨਾ ਇਹੀ ਉਹ ਪੰਗਾ ਹੈਗਾ ਗਰਮੀਆਂ ਦੇ ਸੂਟ ਅਸੀਂ ਫੇਰ ਜਦੋਂ ਜਾਂਨੇ ਆ ਕਿਸੇ ਬਜ਼ਾਰ ਬਜੂਰ ਮਤਲਬ ਆਪਾਂ ਸ਼ੋਪ ਵਗੈਰਾ ਤੇ ਜਾਈਏ ਸੂਟ ਦੇਖਣ ਫੇਰ ਸਾਨੂੰ ਦੂਜੇ ਪਸੰਦ ਆ ਜਾਂਦੇ ਨੇ।
ਦੂਜੇ ਉਹ ਸੂਟ ਹੋਨੇ ਚਾਹੀਦੇ ਨਾ ਹਰ ਸੀਜ਼ਨ ਦੇ ਅਲੱਗ ਅਲੱਗ ਸੂਟ ਹੋਨੇ ਚਾਹੀਦੇ ਨੇ ਗਰਮੀ ਜ਼ਿਆਦਾ ਗਰਮੀ ਚ ਕਿਹੜੇ ਰੱਖਣੇੇ ਆ ਜ਼ਿਆਦਾ ਉਹਦੇ ਚ ਥੋੜੀ ਕਿਉਂ ਘੱਟ ਗਰਮੀ ਤਾਂ ਕਿਹੜੇ ਰੱਖਣੇ ਏ ਟਰੰਕ ਚ ਕਿਹੜੇ ਰੱਖਣੇ ਹਰ ਤਰ੍ਹਾਂ ਦੇ ਸਮਝ ਲਓ ਮਹੀਨੇ- ਮਹੀਨੇ ਦੇ ਹਿਸਾਬ ਨਾਲ। ਸੂਟ ਵੱਖਰੇ-ਵੱਖਰੇ ਚਾਹੀਦੇ ਹੁੰਦੇ ਨੇ।
ਹਾਂ ਹੁਣ ਸਰਦੀਆਂ ਚ ਅਸੀਂ ਕਹਿੰਦੇ ਹਾਂ ਸ਼ਨੀਲ ਦੇ ਲਈਏ ਜਦੋਂ ਆਪਾਂ ਕਿਸੇ ਅੱ ਜਿਵੇਂ ਲੋਹੜੀ।। ਦੇ ਸਾਡੇ ਤਾਂ ਸੁੱਖ ਨਾਲ ਨਾ ਹਾਂ ਸਾਡੇ ਤਾਂ ਸੁੱਖ। ਹੁਨ ਲੋਹੜੀ ਆਲੇ ਦਿਨ ਨਾ ਫੰਕਸ਼ਨ ਕਾਫ਼ੀ ਹੋ ਜਾਂਦਾ ਇੱਥੇ ਵੀ ਕਿਸੇ ਨਾ ਕਿਸੇ ਦੇ ਘਰ ਸਾਨੂੰ ਦੋ ਤਿੰਨ ਫੰਕਸ਼ਨ ਆ ਹੀ ਜਾਂਦੇ ਨੇ ਤੇ ਫੇਰ ਉਦੋਂ ਵੀ ਅਸੀਂ ਸੋਚਨੇ ਆ ਕਿਹੜਾ ਸੂਟ ਪਾਈਏ ਉਦੋਂ ਜਦੋਂ ਕਿਸੇ ਦੇ। ਘਰ ਦੇਖਦੇ ਆ ਉਹਨਾਂ ਨੇ ਸ਼ਨੀਲ ਦੇ ਪਾਏ ਹੁੰਦੇ ਏਡੇ ਏਡੇ ਅੱਛੇ ਏਡੇ ਏਡੇ ਸੋਹਣੇ।
ਪਰ ਉਹ ਸ਼ਨੀਲ ਦੇ ਉੱਤੇ ਫੇਰ ਕੁਛ ਪੈਂਦਾ ਨੀ ਏ ਉਸ ਉਸ ਦਿਨਾਂ ਚ ਠੰਢ ਵੀ ਜ਼ਿਆਦਾ ਹੁੰਦੀ ਹੈ।
ਬਹੁਤ ਹੁੰਦ।
ਉਹ ਜ ਮੈਂ ਸੁ ਸੁਨੀਲ ਦਾ ਓਦਾ ਕੁਛ ਨੀ ਪੈਂਦਾ ਹੋ ਫੇਰ ਠੰਢ ਲੱਗਦੀ ਹੈ'ਉਹਨਾਂ ਚ ਨਹੀਂ ਯਾਰ।
ਬਸ ਮੈਂ ਕਿਆ ਹੋਰ ਤੁਸੀਂ ਫਰਸ਼ੀ ਸਲਵਾਰ ਵਾਲਾ ਬਣਵਾਇਆ ਸੂਟ।
ਨਹੀਂ ਬਨਵਾਇਆ ਨਹੀਂ। ਮੇਰਾ ਵੀ ਮਨ ਬੜਾ ਹੈ। ਪਰ ਮੈਨੂੰ ਇੱਥੇ ਕੋਈ ਬਨਾ ਕੇ ਨੀ ਦੇ ਰਿਹਾ ਮੈਂ ਰੇਡੀਮੇਟ ਵੀ ਦੇਖ ਰੀ ਸਾਂ। ਮੈਂ ਰੇਡੀਮੇਡ ਵੀ ਮੈਨੂੰ ਨਹੀਂ ਮਿਲ ਪਾਇਆ ਉਹਦੇ ਚ ਮੇਰਾ ਮਨ ਸੀ ਬਨਵਾਨ ਤੇ ਮੈਂ ਇੱਥੇ ਪਤਾ ਨੀ ਹੁਨ ਸਾਡੇ ਇੱਧਰ ਕੋਈ ਬਨਾਏ ਗਏ ਨਹੀਂ।
ਹਾਂ ਨਹੀਂ ਸਟੇਟ ਸਲਵਾਰ ਦਾ ਵੀ ਕਾਫ਼ੀ ਰਿਵਾਜ ਹੈ ਸਟੇਟ ਵੀ ਅੱਛੀ ਲੱਗਦੇ ਸ
ਉਹ ਮੇਰਾ ਖਿਆਲ ਖੁੱਲੇ ਪੋਨਚੇ ਵਾਲੀ ਬਨਦੀ ਏ।
ਹਾਂ ਉਹ ਸਟੇਟ ਵੀ ਲੇਕਿਨ ਜਿਹੜੇ ਫਾਰ ਸ਼ ਫਰਸੀ ਬੋਲਦੇ ਨੇ ਉਹ। ਤੇ ਪੋਨਚਾ ਸਾਨੂੰ ਚੌੜਾ ਵੀ ਚਾਹੀਦਾ ਹੈ ਔਰ ਮਤਲਬ ਲੰਬਾ ਵੀ ਜਿਵੇਂ ਹੈਗਾ। ਮੀ ਉਹ ਚੋ ਪੋਨਚਾ ਅੱਜ ਕੱਲ ਜਿਵੇਂ ਅਸੀਂ ਢਾਈ ਦੋ ਢਾਈ ਇੰਚ ਦਾ ਬਣਾਂਨੇ ਆ। ਤੇ ਉਹ ਪੰਜ ਇੰਚ ਦਾ ਜਾਣਾ ਚਾਹੀਦਾ ਪੰਜ। ਛੇ ਇੰਚ ਦਾ ਜਾਵੇ ਨਾ ਫੇਰ ਅੱਛਾ ਲੱਗਦਾ ਖੜਾ-ਖੜਾ ਤੇ ਹਾਂ।
ਸਿੱਧਾ ਹੀ ਹੈ ਬਿਲਕੁਲ।
ਸਿੱਧ ਹਾਂ ਬਸ ਉਹਦੇ ਚ ਕੁਛ ਨੀ ਪਾਂਦੇ, ਉਹ ਸਾਈਡਾਂ ਤੇ ਆਪਣਾ ਕਰ ਲਏ ਜਿਵੇਂ ਕੋਈ।। ਥੱਲੇ ਲੈਸ ਲਾ ਲੇ। ਪਹੁੰਚੇ ਦੇ ਉੱਪਰ ਲੈਸ ਲਾ ਲਈ, ਉਹ ਵੀ ਸੋਹਣਾ ਲੱਗਦਾ ਹੈ।
ਬਣਵਾ ਲੈ ਮ ਮੈਂ ਓਦਾਂ ਔਨਲਾਈਨ ਵੀ ਦੇਖਦੀ ਪਈ ਸਾ, ਔਨਲਾਈਨ ਵੀ ਨਜ਼ਰ ਆ ਤੇ ਰਹੇ ਨੇ ਪਰ, ਮੇਰਾ ਸਮਝ ਨਹੀਂ ਆ ਰਿਹਾ ਜੀ, ਮੈਂ ਲੈਣਾ ਤੇ ਹੈ ਇਕ, ਜਾਂ ਤਾਂ ਦੇਖਾਂਗੀ ਔਨਲਾਈਨ, ਰੇਡੀਮੇਟ। ਮੰਗਵਾਂਗੀ, ਔਦਾਂ ਮੈਂ ਬਾਜ਼ਾਰ ਚ ਦੇਖੀ ਨਹੀ ਮੈਨੂੰ ਨਹੀ ਮਿਲੇ, ਔਦਾਂ ਦੇ ਸਲਵਾਰ।
ਅੱਛਾ ਹੂ ਹੂ ਬਣਵਾ ਵਾਂ, ਹਾਂ। ਇਹ ਨਾ ਜਿਆ ਤਾਂ ਕਿਸੇ ਸਪੈਸ਼ਲੀ, ਕੋਈ ਸਪੈਸ਼ਲ ਜਿਹੜਾ ਹੈਗਾ ਨਾ, ਬੁਟੀਕ ਵਾਲਾ ਜਿਵੇਂ ਜੈਂਟਸ। ਉਡੀਕ ਆਲੇ ਹੁਂਦੇ ਹੈ ਨਾ, ਉਹ ਬਣਾ ਲੈਂਦੇ ਆ ਵਧੀਆ ਮੈਂ ਨੂੰ ਲੱਗਦਾ ਐ।
ਅੱਛਾ ਅੱਛਾ
ਹਾਂ ਜਿਵੇਂ ਜਿਹਨਾ ਦਰਜੀ ਅਸੀਂ।
ਪਤਾ-ਪਤਾ ਕਰਾਂਗੀ ਮੈਂ ਵੀ। ਬਾਕੀ ਔਦਾਂ ਕੋਈ ਸੈਂਪਲ ਆਉਣਾ ਚਾਹੀਦਾ ਨਾ, ਔਦਾਂ ਮਤਲਬ ਕੁਛ ਔਦਾਂ ਸੈਂਪਲ ਵੀ ਨੀ ਹੈ, ਕਿ ਦਿਖਾ ਕੇ ਕਿ ਚਲੋ ਬੰਦਾ।
ਹਾਂ ਨਹੀਂ-ਨਹੀਂ, ਤੁਸੀਂ ਉਹਦੇ ਤੇ ਆਪਣਾ ਮੋਬਾਇਲ ਤੇ ਦਿਖਾ ਦੋ ਉਹਨਾਂ ਨੂੰ, ਵੀ ਇਹ ਵਾਲੀ ਸਲਵਾਰ ਮੈਂ ਬਣਵਾਣੀ ਹੈ।
ਹੂ
ਤੇ ਫਿਰ ਕੋਈ ਵੀ, ਕਿਸੇ ਦੀ ਫੋੋਟੋ ਫੋਟੋ ਵਗੈਰਾ ਹੋਏਗੀ, ਤੇ ਉਹ ਬਣਵਾ ਲਾਂਗੇ, ਮੈਂ ਵੀ ਬਣਵਾਣੀ ਐ। ਬੀ ਮੈਂ ਬਣਾਈ ਤਾਂ ਫੇਰ, ਫੇਰ ਤੁਹਾਨੂੰ ਫੋਟੋ ਭੇਜ ਦਾਂਗੀ, ਮੈਂ ਵੀ ਅੱਜ ਕੱਲ ਬਣਵਾਣਾ ਦੇਖ। ਕਹਿਨੀਆਂ, ਸਲਵਾਰ ਲੈ ਕੇ ਆਈ ਦੀ ਸੀ ਮੈਂ ਵੀ।
ਤੇ ਮੇਰੇ ਕੋਲ ਪਿਆ ਦਾ ਮੈਂ, ਮੇਰੇ ਕੋਲ ਹੋਏਗਾ ਡਿਜ਼ਾਇਨ ਮੈਂ ਓਦਾਂ ਦਾ ਹੀ ਬਣਵਾ ਕੇ ਦੇਖਦੀ ਆਂ।
ਹਾਂ ਮੇਰੇ ਕੋਲ ਵੀ ਚਿਕਨ ਦਾ ਨਾ, ਤੇ ਚਿਕਨ ਦੀ ਸਲਵਾਰ ਲੈ ਕੇ ਆਈ ਆ। ਤੇ ਉਹਦੇ ਨਾਲ ਵਧੀਆ, ਉਹ ਚਿਕਨ ਮਤਲਬ ਕਾਫੀ ਹੈਵੀ ਏ, ਉਹ ਸਗੋਂ ਖੜਾ ਖੜਾ। ਅੱਛਾ ਲੱਗੇਗਾ ਪਹੁੰਚਾ।
ਔ ਦਾ ਬਣਨੇਗਾ, ਉਹ ਤੇ ਮੈਂ ਡਿਜ਼ਾਇਨ ਵੀ ਨੀ ਬਣਦਾ ਚਿਕਨ
ਨਹੀਂ ਚਿਕਨ ਤੇ ਕੋਈ ਡਿਜ਼ਾਇਨ ਨਹੀਂ ਆਏਗਾ। ਬਸ ਔ ਉਪਰ ਬਸ ਇੱਕ ਸੀਨ ਹੀ ਲੱਗੇਗੀ ਤੇ, ਹਾਂ ਠੀਕ, ਕੋਈ ਨੀ ਫੇਰ ਮੈਂ ਦੇਖਾਂਗੀ। ਮੈਂ ਬਣਾਈ ਤੇ ਫਿਰ ਮੈਂ ਤੁਹਾਨੂੰ, ਇਕ ਭੇਜ ਦਾਂਗੀ ਹਾਂ। ਹਾਂ ਚਲੋ ਕੋਈ ਨੀ ਠੀਕ ਹੈ, ਹਾਂਜੀ ਸਤਿ ਸ਼੍ਰੀ ਅਕਾਲ।
ਹੂ ਅੱਛਾ, ਹੈਲੋ,